ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ ਜੀ?
ਬਸ ਵਧੀਆ ਜੀ, ਤੁਸੀਂ ਦੱਸੋ ਕੀ, ਹਾਲ ਚਾਲ?
ਹਾਂਜੀ ਵਧੀਆ ਜੀ, ਕਿਰਪਾ ਹੈ ਜੀ।
ਚਲੋ, ਵਧੀਆ ਹੈ। ਹੋਰ, ਕੀ ਹੋ ਰਿਹਾ ਹੈ, ਬਸ ਕੁਛ ਨਹੀਂ।
ਅਸੀਂ ਵੀ ਜੀ ਵੈਸੇ ਕੁਛ ਨਹੀਂ, ਸੌਣ ਦੀ ਤਿਆਡ੍ਹਗਰੀ ਕਰਦੇ ਪਏ ਸੀ। ਤੇ ਕੱਲ, ਥੋੜਾ ਜਾਂਪਲੈਨ੍ਰ ਬਣਿਆ ਸੀ, ਹਰਿਦੁਵਾਰ ਜਾਣ ਦਾ।
ਅੱਛਾ- ਅੱਛਾ, ਕੀ ਪਾਪ ਤੋਨ ਚੱਲੇ ਹੋ।
ਵਾ ਜੀ ਵਾ। ਨਹੀਂ-ਨਹੀਂ, ਪਾਪ ਤੇ ਜੇ ਆਪਾਂ ਕੀਤੇ ਨੀ ਅੱਜ ਤਕ।
ਅੱਛਾ- ਅੱਛਾ, ਇਹ ਤਾਂ ਫੇਿ਼ਰ ਝੂਠ ਹੈਗਾ ਹੈ। ਚਲੋ ਵਧੀਆ, ਨੀ ਰਿਸ਼ਕੇਸ਼ ਵਗੈਰਾ ਹੋ ਕਗ ਆਓ। ਹਰਿਦੁਵਾਰ, ਤੇ ਵੈਸੇ ਕੁਛ ਨੀ ਹੈਗਾ।
ਹਾਂਜੀ, ਸਾਡੇ ਲਾਗੇ ਹੀ ਹੈ ਜੀ ਆਪਾਂ ਹਫ਼ਤੇ- ਦੋ ਹਫਤੇ- ਦੋ ਹਫ਼ਤੇ ਬਾਦ ਚੱਲੇ ਜਾਂਦੇ ਹਾਂਜੀ।
ਅੱਛਾ-ਅੱਛਾ, ਚਲੋ ਵਧੀਆ ਹੈਜੀ, ਫਰੈਂਡਸ ਵਗੈਰਾ ਨਾਲ।
ਹਾਂਜੀ, ਅੱਜ-ਕੱਲ੍ਹ ਸੰਡੇ ਵੀ ਉੱਦਾਂ ਪਾਸ ਨਹੀਂ ਹੁੰਦਾ ਨਾ। ਤੇ ਫੇਰ, ਇੱਧਰ-ਉਧਰ ਘੁੰਮ ਕੇ ਕਰਨਾ ਪੈਂਦਾ।
ਮੈਰਿਡ ਹੋ, ਆਪ ਜੀ।
ਨਹੀਂ- ਨਹੀਂ, ਜੀ।
ਤਾਂਹੀ ਸੰਡੇ ਪਾਸ ਨੀ ਆਉਂਦਾ ਤੁਹਾਡਾ।
ਨਈ ਜੇ ਮੈਰਿਡ ਓਂਦਾ ਨਾ ਜੀ ਫੇਰ ਛੱਤੀ ਕਾੱਮ ਕਰਨੇ ਪੈਂਦੈ ਘਾੱਰ ਦੇ ਜੀ।
ਓਈਯੋ ਤੇ ਕੈ ਰੀ ਆ ਨਾ, ਮੇਰੇ ਵਾਲਾ ਬੰਦਾ ਸੰਡੇ ਵਾਲੇ ਦਿਨ ਘੁੰਮਣ ਚਲਾ ਜਾਏ, ਉਹ ਹੋ ਨੀ ਸਕਦਾ ਨਾ। ਉਹ ਤੇ ਉਹਦਾ ਖੁੱਦ ਦਾ ਘੁੰਮਣ ਉਹਦਾ ਖੁੱਦ ਦਾ ਘੁੰਮਨ ਦਾ ਟਾਈਮ ਹੁੰਦਾ, ਕਿਸੇ ਨੂੰ ਘੁੰਮਾਉਦਾ
ਹਾਂਜੀ -ਹਾਂਜੀ ਮਤਲਬ ਤੁਸੀਂ ਮੈਰਿਡ ਹੋ ਤਾਂ ਤੁਹਾਨੂੰ ਪਤਾ। ਉਕੇ, ਅੱਛਾ- ਅੱਛਾ। ਅੱਛਾ, ਅੱਛਾ ਉਹ ਫੇਰ ਫਰੇੰਡ ਆਏ ਦੇ ਸੀਗੇ, ਇੱਕ ਮੁੰਡਾ ਹੁੰਦਾ, ਉੱਥੋਂ ਬਾਹਰੋਂ ਆਇਆ ਸੀ ਅਹਿਮਦਾਬਾਦ। ਤੇ ਇੱਕ ਹੋਰ ਆਇਆ ਦਾ ਸੀ, ਤਾਂ ਸਾਡੇ ਇੱਥੇ ਨਾ ਜਿਵੇਂ ਆਪਾਂ, ਨਿਊ ਮਤਲਬ ਨਵਾਂ ਘਰ ਪਾਇਆ ਨਾ ਜਿੱਥੇ।
ਅੱਛਾ-ਅੱਛਾ, ਜੀ।
ਉੱਥੇ ਆਪ ਦੀ ਲੋਕੇਸ਼ਨ ਨੀ ਪੈ ਰਹੀ ਸੀਗੀ, ਤੇ ਫਿਰ ਉਹ ਕਹਿ ਰਹੇ, ਅਸੀਂ ਕੁਛ ਖਾਣਾ ਖਾਣਾ, ਮੈਂ ਕਿਹਾ ਬਈ ਇਸ ਟਾਈਮ, ਤੇ ਘਰ ਮੈਂ ਕਰੋ ਨ ਪਾਸ ਉੱਥ, ਹੀ ਪਿਆ ਜਾਂ ਮੈਗੀ ਪਈ ਆ।
ਹਾਂਜੀ, ਹਾਂਜੀ
ਤੇ ਫੇਰ, ਕਹਿਣ ਲੱਗੇ ਚਲੋ ਮੈਂਕਰੋਨੀ, ਪਾਸਤਾ ਬਣਾ ਲੈਂਦੇ, ਮੈਂ ਕਿਹਾ ਮੇਰੇ ਤੇ ਬਣਾ ਨੀ ਸਕਦਾ ਤੇ ਦੇਖ ਲੋ ਜੇ ਤੁਹਾਨੂੰ ਬਣਾਉਣਾ ਹੈ, ਤੇ ਬਣਾ ਲਓ। ਬਸ, ਜੀ ਫੇਰ ਕਹਦੇ ਚਲੋ। ਠੀਕ ਹੈ, ਕਿਉਂਕਿ, ਆਪਾਂ ਢਾਈ ਵਜੇ ਤਿੰਨ ਵਜੇ ਸਟੇਸ਼ਨ, ਤੇ ਜਾਣਾ।
ਅੱਛਾ, ਅੱਛਾ, ਹੋਣਾ ਹੀ।
ਹਾਂਜੀ, ਤੇ ਉਹ ਅਮ ਅੰਮ੍ਰਿ ਅੰਮ੍ਰਿਤਸਰ ਤੋਂ ਆਉਂਦੀ ਹੈ, ਨਾ ਟ੍ਰੇਨ ਰਿਸ਼ੀਕੇਸ਼ ਜਾਂਦੀ, ਅੰਮ੍ਰਿਤਸਰ ਤੋਂ ਚੱਲਦੀ ਹੈ, ਨੌ ਵਜੇ।
ਅੱਛਾ ਜੀ।
ਹਾਂਜੀ ਤੇ ਫੇਰ ਬਾੱਸ ਫੇਰ ਮੈਗੀ-ਮੂਗੀ ਮੈਂ ਓ, ਓਨਾਂ ਨੂੰ ਪਾਸਤਾ ਤੇ ਓ ਮੈਕਰੋਨੀ ਕਾੱਡ ਕੇ ਦਿੱਤੀ। ਸ਼ਿਮਲਾ ਮਿਰਚ ਪਿਆਜ ਪਿਊਜ ਕਹਿ ਰਹੇ ਸਾਨੂੰ ਸਾਰਾ ਸਮਾਨ ਦੇਦੇ। ਫੇਰ ਆਪਾਂ ਰਸੋਈ 'ਚ ਲੰਗ ਕੇ, ਹਾਂ, ਬਸ ਫਿਰ ਉਹਨੂੰ ਉਬਾਲਦਾ ਪਿਆ ਉਬਾਲਤੀ ਬਸ ਤੜਕਾ ਲਾ ਰਿਹਾ ਜੀ।
ਅੱਛਾ- ਅੱਛਾ ਬਨਾਲਾਂਗੇ।
ਹਾਂਜੀ ਬਣਾਉਂਦੇ ਪਏ ਨੇ ਜੀ। ਹਜੇ ਸਫ਼ਰ ਤੋਂ ਆਏ ਸੀ ਥੱਕੇ ਹੋਏ ਨੇ ਵਿਚਾਰੇ, ਸੋਚ ਰਹੇ ਸੀ ਰਾਤ ਕੁਛ ਹਾਂਜੀ। ਸੋਚਦੇ ਪਏ ਸੀ ਕੀ ਰਾਤ ਤੇ ਸੋਵਾਂਗੇ ਬਟ ਹਾਂਜੀ, ਪਰ ਫਿਰ, ਮੈਂ ਤੇ ਕਿਹਾ ਸੀ ਮੈਂ ਕਿਹਾ ਬਈ ਬਾਹਰ ਚੱਲਦੇ ਆ।
ਤੇ ਆਪ ਜੀ ਘਰ ਮੰਮਾ ਵਗੈਰਾ, ਕੋਈ ਨੀ ਹੈਗਾ?
ਹਾਂਜੀ, ਮੰਮਾ, ਮੇਰੇ ਮੰਮਾ -ਪਾਪਾ ਨੇ ਜੀ ਉਹ ਦੂਸਰੇ ਰੂਮ ਚ ਨੇ।
ਅੱਛਾ, ਅੱਛਾ, ਅੱਛਾ, ਅੱਛਾ ਨਹੀਂ ਮੈਂ ਕਿਹਾ ਜੇ, ਕੁੱਛ ਬਣਾਨ ਵਗੈਰਾ ਹੈਗਾ ਤੇ। ਅੱਛਾ! ਚਲੋ ਇਹ ਤਾਂ ਬੜੀ ਸੋਹਣੀ ਗੱਲ ਏ ਫੇਰ। ਅਤੇ।
ਬਾੱਸ ਪਾਪਾ ਦਾ‌ ਕੋਲ ਆਏਆ ਸੀ ਬਈ ਅਵਾਜ਼ ਆ ਰੀ ਬਰਤਨਾ ਦੀ। ਮੈਂ ਓ ਅਪਾਂ ਬਈ ਓ ਮੈਕਰੋਨੀ, ਹਾਂ ਤੋ ਫਿਰ ਕੈੰਦੇ ਚਲੋ ਕੋਈ ਨੀ ਬਾੱਨ ਜੇਗਾ ਨਾ ਤੇ ਮੈਨੂੰ ਬੋਲ ਦੇਨਾ ਮੈਂ ਆ ਜਾਗਾ ਲੈਨ।
ਅੱਛਾ-ਅੱਛਾ, ਚਲੋ ਵਦੀਆ ਏ ਜੀ।
ਹੂੰ। ਫਿਰ ਔ ਕਦੀ -ਕਦਾਰ ਘੁੰਮਣ ਹੁੰਦਾ ਹੈ ਜੀ। ਅੱਜਕੱਲ੍ਹ ਤੁਹਾਨੂੰ ਪਤਾ ਹੀ ਹੈ। ਅਹ ਸਕੂਲ ਟਾਈਮ ਦੀ ਬਸ ਯਾਰੀ ਦੋਸਤ ਤੁਸੀਂ ਹੁਣ ਤੇ ਜੀ ਜੋਬ ਜਾਬ ਲੱਗ ਜਾਂਦੀ ਹੈ, ਬੰਦਾ ਦੂਰ
ਤੇ ਆਪ ਜੀ ਕੀ ਕੰਮ ਕਰਦੇ ਆ?
ਹਾਂਜੀ ਮੇਰਾ ਤਾਂ ਜੀ ਆਪਣਾ ਬਿਜ਼ਨਸ ਐ ਜੀ।
ਅੱਛਾ ਕਿਸ ਚੀਜ਼ ਦਾ?
ਹਾਂਜੀ ਪਲਾਈ ਬੋਰਡ ਸੀ, ਨਾ ਕੈਮੀਕਲ ਜਾਂਦੇ ਨੇ ਜੀ।
ਅੱਛ ਪਲਾਈ ਬੋਰਡ ਜੋ ਕੈਮੀਕਲ ਅੱਛਾ,
ਮਤਲਬ ਕਿ ਜਨਾ ਵੀ ਸਾਡੇ ਸ਼ਹਿਰ 'ਚ ਬਲਾਈ ਬੋਰਡ ਹੈ ਤੇ ਅੱਸੀ ਪ੍ਰਸੈਂਟ ਕੰਮ ਬਾਬਾ ਜੀ ਦੀ ਮਿਹਰ ਦੇ ਨਾਲ
ਅੱਛਾ-ਅੱਛਾ,
ਮੇਰੇ ਕੋਲ ਇ ਐ ਜੀ,
ਚਲੋ, ਵਧੀਆ ਗੱਲ ਏ।
ਹਾਂਜੀ। ਬਸ ਇਹ ਹੈ ਕੀ ਅਹ ਦੇਖੋ ਜੀ ਆਪਾਂ ਐਵੇਂ ਕਹੀਏ ਕਿ ਆਪਾਂ ਜੀ ਇਹ ਕਰ ਲਿਆ, ਉਹ ਕਰ ਲਿਆ, ਆਪਾਂ ਪਲੱਸ ਟੂ ਤੋਂ ਬਾਅਦ ਕੋਲਜ ਗਏ, ਕੋਲਜ ਐਸ ਪ੍ਰਸਤੀਆਂ ਕੀਤੀਆਂ। ਮਤਲਬ ਲੈਕਚਰ ਲਾਏ, ਨਹੀਂ ਲਾਏ, ਫਸਟ ਈਅਰ ਫਸਟ ਈਅਰ ਚ ਜਦੋਂ ਆਪਾਂ 'ਦੇਖੋ ਅੱਜ ਤੱਕ ਕੁੱਛ ਪੜੇ ਹੀ ਨਹੀਂ।
ਧੱਕਾ ਦੇ ਦੇ ਕੇ ਪਾਸ ਓ ਗਏ ਓਣੇ ਓ। ਅੱਛਾ-ਅੱਛਾ, ਮੈਂ ਕੇਆ ਤੱਕੇ ਦੇ ਦੇ ਕੇ ਪਾਸ ਓਏ ਓਨੇ ਓ।
ਓ ਪਾਸ ਕਿੱਥੇ ਹੋਏ ਜੀ, ਰੀ ਆ ਗੀ ਜੀ ਦੋ ਚ। ਹਾਂਜੀ ਫੇਰ ਦੋ ਚ ਰੀ ਆਈ, ਫੇਰ ਵੀ ਆਪਾਂ ਅਪਨੇ ਆਪ ਨੂੰ ਹੌਸਲਾ ਕੀ ਦਿੱਤਾ ਕਿ ਸੈਕਿੰਡ ਈਅਰ ਕਾਰਲੋ, ਸੈਕਿੰਡ ਈਅਰ ਚ ਤਾਰ ਦਾਗੇ ਹੁਨ ਯਾਰੀ ਦੋਸਤੀ ਸੀ। ਕਦੀ ਏਧਰ ਘੁੰਮਣ ਜਾਣਾ ਐ ਕਦੀ ਉੱਧਰ ਏਧਰ
ਇਹ ਤੇ ਹੈ ਹੀ ਐ ਮੁੰਡੇ ਬਸ ਇਝ ਹੁੰਦੇ ਹੈਗੇ ਨਾ ਪੜ੍ਹਨ ਦੇ ਫਿਰ ਥੋੜੇ ਉਹੀ ਹੁੰਦੇ ਹੈਗੇ ਆ
ਹਾਂਜੀ ਫੇਰ ਇੱਕ ਮਿੰਟ ਚ ਇੱਕ ਮਿੰਟ ਚ ਫੇਰ ਯਾਰ ਦੋਸਤ ਬੋਲ ਦਿੰਦੇ ਸੀ ਬਾਈ ਮੈਂ ਖੜਾ ਹੋ ਕੇ ਆ ਗਿਆ, ਨਾ ਤੂੰ ਵੀ ਆ ਜਾਈਓ। ਹੋ ਸੁਬੇ ਬਦਨੀ ਹੈ ਪਗੜੀ ਤੇ
ਓਕੇ-ਓਕੇ ਹੋਰ ਤੁਸੀਂ ਨੀ ਬਨਾਦੇ ਤਾ ਨੀ ਆਉਂਦਾ ਪਾਸ ਮਕਰੂਨੀ ਬਨਾਉਣਾ?
ਹਾਂਜੀ ਆਉਂਦਾ ਹੈ, ਸਭ ਆਉਂਦਾ ਹੈ ਜੀ। ਪਰ ਮੈਂ ਕਹਿੰਦਾ ਜੀ, ਤੁਹਾਡੇ ਨਾਲ ਗੱਲ ਕਰ ਲਈਏ।
ਨਹੀਂ ਜੀ, ਮੈਂ ਸਭ ਮੈਂ ਸਭ ਕੁਛ ਬਣਾ ਲੈਂਦਾ ਜੀ ਜੋ ਮਰਜ਼ੀ। ਪੁੱਛ ਲੋੋ ਤੁਸੀਂ ਡਿਸ਼ ਫਾਸਟ ਫੂਡ ਚ ਪੁੱਛ ਲੋ ਜੀ ਓਦਾਂ ਪੁੱਛ ਲੋ।
ਮੋਮੋਸ ਬਣਾ ਲੈਂਦੇ ਤੁਸੀਂ?
ਹਾਂਜੀ-ਹਾਂਜੀ
ਅੱਛਾ ਰਸ ਰੈਸਪੀ ਦੱਸਦੋ ਫੇਰ ਕਿੱਦਾਂ ਬਣਾਦੇ ਓ?
ਅਹ ਮੋਮਸੀ ਜੀ ਆਪਾਂ ਦੇਖੋ ਜੀ ਜਿਵੇਂ ਪਹਿਲਾਂ ਤਾਂ ਬਾਜ਼ਾਰ ਚੋਂ ਬੰਦ ਗੋਭੀ ਲੈ ਕੇ ਆਉਣੀ, ਜੇ ਆਪਾਂ ਤੁਸੀਂ ਮਤਲਬ ਕਿਹੜੇ ਖਾਣਾ ਚਾਹੋਗੇ ਜੀ? ਪਨੀਰ ਵਾਲੇ ਜਾਂ ਵੈਜੀਟੇਬਲ ਵਾਲੇ?
ਹਾਂ ਵੈਜੀਟੇਬਲ ਵਾਲੇ ਵੈਜੀਟੇਬਲ ਵਾਲੇ ਵਿੱਚ ਸੋਇਆ ਵੀ ਪਾਲੋ
ਹਾਂਜੀ-ਹਾਂਜੀ, ਜਿਵੇਂ ਮੰਨ ਲਉ ਕਿ ਬਾਜ਼ਾਰ ਚੋ ਆਪਾ ਆਪਾਂ ਇੱਕ ਬੰਦ ਗੋਭੀ ਦਾ ਫੁੱਲ ਲੈ ਆਏ, ਔਰ ਇੱਕ ਸੰਤਰੀ ਗਾਜਰ ਹੁੰਦੀ ਐ
ਸੰਤਰੀ ਗਾਜਰ ਹੁੰਦੀ ਐ ਜੀ ਇੱਕ ਉਹ ਲੈਏ ਔਰ ਓਨੂੰ ਪਹਿਲੇ ਆਪਾਂ ਅੱਛੀ ਤਰ੍ਹਾਂ ਕੱਦੂਕਸ਼ ਕਰ ਲੈਣਾ।
ਅੱਛਾ-ਅੱਛਾ
ਠੀਕ ਹੈ ਜੀ, ਦੋਨਾਂ ਨੂੰ ਕੱਦੂਕਸ਼ ਕਰਕੇ ਤੇ ਗੋਭੀ ਦਾ ਥੋੜਾ ਜੇਹਾ ਗੋਭੀ ਨੂੰ ਨਮਕ ਲਾ ਦੋ ਓਦੇ ਨਾਲ ਸਾਰਾ ਗੋਭੀ ਦਾ ਪਾਣੀ ਨਿਚੋੜ ਕੇ। ਠੀਕ ਏ ਜੀ। ਓ ਪਾਣੀ ਪੂਣੀ ਸਭ ਨੂੰ ਅੱਛੀ ਤਰ੍ਹਾਂ ਨਚੋੜ ਲਓ ਨਿਚੋੜਨ ਬਾਦ ਜੀ ਆਪਾਂ ਹਲਕਾ ਜਾ ਮਤਲਬ ਮਸਾਲੇ ਨੂੰ ਤੜਕਾ ਜਿਆ ਲਾ ਦੇਣਾ।
ਗੁੰਮਛ ਓਹਨੂੰ ਗੋਭੀ ਨੂੰ।
ਹਾਂ ਕਿ ਥੋੜਾ ਫਿੱਕਾ ਫਿੱਕਾਪਨ ਨਾ ਲੱਗੇ।
ਓਕੇ ਓਕੇ।
ਹੋਰ ਕੱਚੀ ਜੀ ਨਾ ਲੱਗੇ।
ਅੱਛਾ ਜੀ।
ਬਸ ਓਸ ਤੋਂ ਬਾਅਦ ਜੀ ਓ ਤੁਹਾਨੂੰ ਪਤਾ ਹੀ ਏ ਕਿ ਮੈਦੇ ਨੂੰ ਗੁੱਨ ਕੇ ਛੋਟੀ ਛੋਟੀ ਗੋ ਛੋਟੀ ਛੋਟੀ ਗੋਲੀਆਂ ਬਨਾਨੀਆਂ ਆਪਾਂ।
ਅੱਛਾ ਜੀ ਅੱਛਾ ਜੀ ਠੀਕ ਹੈ ਜੀ।
ਜਿਵੇ ਆਪਾਂ ਰੋਟੀ ਵੇਲਦੇ ਆ ਨਾ। ੳਵੇਂ ਗੋਲ ਵੇਲ ਕੇ ੳਚ ਹਲਕਾ ਜਿਹਾ ਰੱਖ ਕੇ ਉਹਨੂੰ ਮਤਲਬ ਜੀ ਜ਼ਿਆਦਾ ਤੋਂ, ਹਾਂ ਜ਼ਿਆਦਾ ਤੋਂ ਜ਼ਿਆਦਾ ਮੂੰਹ ਬਨਾ ਕੇ ਬੰਦ ਕਰਨਾ ਜਿਵੇਂ ਮੋਦਕ ਹੁੰਦੇ ਨਾ।
ਉਹ ਬਨਾ ਗੇ ਸਹੀ ਏ ਸਹੀ ਏ,
ਫੇਰ ਉਹਨੂੰ ਓਦਾਂ ਬੰਦ ਕਰਕੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਜਿਵੇਂ ਅੱਜ ਕੱਲ੍ਹ ਸਟੀਮ, ਕਈਆਂ ਦੇ ਘਰ ਸਟੀਮਰ ਹੁੰਦੇ ਨੇ, ਜੇ ਸਟੀਮਰ ਨਹੀਂ ਏ ਤੁਹਾਡੇ ਘਰੇ ਤੇ ਤੁਸੀਂ ਕੀ ਕਰਨਾ ਹੈ ਜੀ ਥੱਲੇ ਉਭਾ ਥੱਲੇ ਹਾਂ, ਥੱਲੇ ਕਿਸੇ ਭਾਂਡੇ ਚ ਪਾਣੀ ਰੱਖ ਲੋ, ਉੱਪਰ ਜਾਲੀ ਰੱਖ ਲੋੋ ਜੀ ਲੋਹੇ ਦੀ ਜਿਹੜੀ ਇਹ ਅਹ ਛਾਨੀ ਵਗੈਰਾ ਰੱਖ ਲੋ ੳਰ ਤੇ ਥੱਲੇ ਹਲਕਾ ਜਾ, ਤੇਲ ਲਾ ਲਓ ਜੀ ਪਹਿਲੇ ਜਾਲੀ ਤੇ ਕਿ ਮੋਮੋਸ ਜਿਹੜੇ ਨੇ ਉਹ ਚਿਪਕਨ ਨਾ ਜਿਵੇਂ ਤੁਸੀਂ ਮਤਲਬ ਕੀ ੳ ਉਬਲਿਆ ਮੋਮੋਸ ਉਠਾਓ ਤੇ ਪਤਾ ਲੱਗੇ ਕਿ ਉਹ ਥੱਲੇਓ ਓ ਚਿਪਕਿਆ ਰਹਿ ਗਿਆ ਤੇ ਹਾਂ ਤੇ ਇਸ ਕਰਨ ਰਨ ਓਥੇ ਸਾਰੇ ਆਪਾਂ ਤੇਲ ਲਾ ਕੇ
ਅੱਛਾ ਅੱਛਾ।
ਪੈਟਰਨੀ ਮੇ ਖੋਲ ਕੇ ਦੇਖ ਸਾਰੇ ਮਸਾਲੇ ਪੜੇ ਇਸਮੇ ਯੇ ਤੇ ਬਸ ਫੇਰ ਓਹ ਜੇ ਤੁਸੀ ਜੇ ਓਹ ਖਾਨੇ ਨੇ ਕੀ ਬੋਲਦੇ ਫਰਾਈ।
ਤੇ ਫਰਾਈ ਕਰ ਲਓ। ਹਾਂਜੀ ਫੇਰ ਏਦਾਂ ਈ ਡਾਇਰੈਕਟ ਫੇਰ ਬਨਾ ਲੋ ਭਰਨ ਦੇ ਬਾਦ।
ਅਲਮਾਰੀ ਖੋਲ ਇਸਮੇ ਸਾਰੇ ਮਸਾਲੇ ਪੜੇ। ਹਾਂਜੀ ਹਾਂਜੀ ਹਾਂ ਤੇ ਬਸ ਅਪਨੇ ਸਵਾਦ ਅਨੁਸਾਰ ਦੇਖੋ ਮਸਾਲੇ ਪਾ ਲਓ। ਅਰ ਜਿਹੜੀ ਮੋਮੋਸ ਵਾਲੀ ਚਟਨੀ ਹੁੰਦੀ ਏ ੳਹ ਵੀ ਤੁਸੀਂ ਘਰ ਬਨਾ ਸਕਦੇ ਓ ਵਧੀਆ ਜਿਵੇਂ ਅ ਨਹੀ ਨਹੀ ਨਹੀ ਟਮਾਟਰ ਨਹੀ। ਟਮਾਟਰ ਲਸਨ ਨੀ ਕੁਛ ਪਾਂਦੇ ਜੀ ਦੇਖੋ ਮਿਰਚਾਂ ਜਿਹੜੀ ਲਾਲ ਮਿਰਚਾਂ ਹੁੰਦੀਆਂ ਨਾ ਜੀ ਸੁੱਕੀ। ਮੁੱਠਾ ਭਰ ਕੇ ਕੋ ਪਾਣਾ ਜਿੰਨੀ ਤੁਹਾਡੀ ਮੁੱਠੀ ਚ ਆਂਦੀਆਂ ਏ।
ਅੱਛਾ ਅੱਛਾ।
ਠੀਕ ਏ। ਓਸ ਤੋਂ ਬਾਅਦ ਜੀ ੳਸ ਤੋ‌ ਬਾਅਦ ਜੀ। ਅ ਬੰਦ ਗੋਭੀ ਦਾ ਪੱਤੇ ਹੁੰਦੇ ਨਾ ਜੀ ਜੇਹੜੇ ਆਪਾਂ ਹੁਨ ਬੰਦ ਗੋਭੀ ਛਿਲੀ ਓਦੇ ਇੱਕ ਦੋ ਪੱਤੇ ਬੱਚ ਗਏ।
ਹਾਂਜੀ ਹਾਂਜੀ।
ਨਮਕ, ਮਿਰਚ, ਅਦਰਕ, ਲਸਨ ਸਬ ਪਾ ਕੇ। ਦੇਖੋ ਜੇ ਆਪਾਂ ਓਦਾਂ ਮਿਰਚ ਵਾਲੀ ਚਟਨੀ ਬਨਾਵਾਂਗੇ ਨਾ ਓਹ ਬਨੇਗੀ ਪਤਲੀ।
ਅੱਛਾ ਹਾਂਜੀ ਏ ਤੇ ਹੈਗਾ।
ਜੇ ਤੁਸੀ ਏਕ ਦੋ ਬੰਦ ਗੋਭੀ ਦੇ ਪੱਤੇ ਪਾ ਦੋਗੇ ਨਾ ਜੀ। ਓਨ ਹਾਂ ਗ੍ਰੈਂਡ ਕਰਦੇ ਨੇ ਬਿਲਕੁਲ ਗ੍ਰੈਂਡ ਉ ਡਾਰਕ ਡਾ ਮਤਲਬ ਉਹ ਏੰਜ ਲੱਗੇਗਾ ਕਿ ਹੁਣ ਜੇ ਟਮਾਟਰ ਦੀ ਬਨਾਓਗੇ ਹਾਂ ਨਈ ਤੇ ਓ ਖੱਟੀ-ਖੱਟੀ ਹੋਜੇਗੀ ਟਮਾਟਰ ਨਾਲ। ਟਮਾਟਰ ਨਾ ਤੇ ਖੱਟੀ ਹੋਜੇਗੀ ਨਾ ਜੀ। ਜੇ ਤੁਸੀਂ ਓ ਬੰਦ ਗੋਭੀ ਦਾ ਇੱਕ ਅੱਧਾ ਪੱਤਾ ਜਿਆਦਾ ਨੀ ਪਾਣਾ ਸੀ ਇਕ ਅੱਧਾ ਪੱਤਾ ਪਾਣਾ ਏ ਕਿ ਥੋੜਾ ਪਾਨੀ ਵਲੀ ਨਾ ਬੰਨੇ
ਓਕੇ, ਓਕੇ ਅੱਛਾ ਚਲੋ ਫਿਰ ਲਾ ਦੋ ਫਿਰ ਸਾਡਾ ਇੱਕ ਪੱਤਾ ਮੋਮੋਜਾ ਦਾ
ਠੀਕ ਏ ਜੀ, ਠੀਕ ਏ।
ਆਨੇ ਆ ਫੇਰ ਅਸੀਂ ਖਾਨ।
ਹਾਂਜੀ-ਹਾਂਜੀ, ਚਲੋ ਠੀਕ ਐ ਆਣਾ ਜੀ ਫਿਰ
ਕੇ ਜੀ।
ਠੀਕ ਐ ਜੀ। ਸਾਸਰੀਕਾਲ ਜੀ।